ਹੈਲੋ ਸਤਿ ਸ੍ਰੀ ਅਕਾਲ ਹਾਂ ਵਿੱਚ ਆਵਾਜ਼ ਹੀ ਨਹੀਂ ਆਈ
ਹਾਂ ਨਹੀਂ ਉਹ ਚ ਉਹ ਨਾ ਹੋਏ ਨੀ ਸੀ
ਅੱਛਾ ਅੱਛਾ ਅੱਛਾ ਹਾਂ ਹੋਰ ਕੀ ਹਾਲ ਨੇ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਠੀਕ ਆ ਮੈਂ ਹੋਰ ਤੁਸੀਂ ਸੁਣਾਓ ਕੀ ਕਰਦੇ ਪਏ ਹੋ
ਬਸ ਬੈਠ ਹੋਏ ਸੀ ਸੋਚਿਆ ਤੁਹਾਨੂੰ ਕੋਲ ਕਰ ਲਾ
ਚਲੋ ਸ਼ੁਕਰ ਯਾਦ ਤੇ ਆਈ ਸਾਡੀ ਤੁਸੀਂ ਤੇ ਯਾਦ ਹੀ ਨੀ ਕਰਦੇ ਸਾਨੂੰ ਨਹੀਂ ਮੈਂ ਵੀ ਇੱਕ ਧਨ ਮੈਂ ਕਰਨੀ ਆ ਹਰ ਵਾਰੀ ਐਤਕੀ ਪਹਿਲੀ ਵਾਰੀ ਤੁਹਾਡਾ ਆਇਆ ਵੇ
ਬਸ ਤੁਹਾਨੂੰ ਪਤਾ ਹੀ ਹੈ ਫੇਰ ਐਵੇਂ ਟਾਈਮ ਨਿਕਲ ਜਾਂਦਾ ਰੋਜ਼
ਟਾਈਮ ਦੇ ਤੇ ਸਬਦੀ ਕੋਲ ਕਮੀ ਏ
ਹਾਂ ਓਹੀ ਨਾ ਸਹੀ ਗੱਲ ਹੈ ਕੱਢਣਾ ਪੈਂਦਾ ਐ ਵੀਂ ਨੀ ਕਲ ਜਾਂਦਾ ਟਾਈਮ ਹੁੰ ਤੇ ਵਸ ਤੇ ਗਰਮੀਆਂ ਦਾ ਟਾਈਮ ਹੈਗਾ ਏ
ਬੜੀ ਗਰਮੀ ਬੜੀ ਲੱਗਦੀ ਪਈ ਸੀ ਮੈਂ ਤੇ ਆਪ ਪੈ ਗਈਾ ਏ-ਸੀ ਚ ਬੈ ਨੀ ਬਣਦੀ ਰੋਟੀ ਮੈਂ ਤੇ ਡੋਕਲਾ ਬਣਾ ਕੇ ਰੱਖ ਦਿੱਤਾ ਮੈਂ ਕਿਹਾ ਮੇਰੇ ਕੋਲ ਰੋਟੀ ਵੀ ਬੈਂਦੀ ਆ ਚਾਹੇ
ਅੱਛਾ ਹਾਂ ਤੁਸੀਂ ਢੋਕਲਾ ਤੇ ਬੜਾ ਸਵਾਦ ਬਣਾਉਂਦੇ ਹੋ ਮੇਰਾ ਉਵੇਂ ਤਾਂ ਨਹੀਂ ਬਣਦਾ ਜਿਵੇਂ ਦਾ ਤੁਸੀਂ ਬਣਾਉਂਦੇ
ਅੱਛਾ ਹਾਂ ਨਹੀਂ ਮੇਰਾ ਤੇ ਬੜਾ ਵਧੀਆ ਬੰਦਾ ਮੇਰ ਤੇ ਬੱਚੇ ਇੰਨੇ ਖੁਸ਼ ਹੋ ਕੇ ਖਾਂਦੇ ਨੇ ਫੇਰ ਕਹਿਣਗੇ ਰੋਟੀ ਖਾਈਏ ਹੀ ਨਾ ਢੋਕਲਾ ਹੀ ਮਿਲੀ
ਅੱਛਾ ਇਹਨਾ ਢੋਕਲਾ ਬਣਾ ਲੈਂਦੇ ਹੋ
ਹਾਂ ਫੇਰ ਕਿੰਨੇ ਖ ਚਾਰ ਚਾਰ ਪੰਜ ਪੰਜ ਪੀਸ ਲੈ ਲੈਂਦੇ ਨੇ ਫੇਰ ਕਹਿੰਦੇ ਨੇ ਹੋਰ ਵੀ ਚਾਹੀਦਾ ਫੇਰ ਮੈਂ ਕੱਠਾ ਹੀ ਵੱਡੇ ਉਹਦੇ ਚ ਬਣਾ
ਅੱਛਾ ਕੀ ਬਣਾਉਦੇ ਕਿਵੇਂ ਹੋ ਤੁਸੀਂ ਛੇ
ਢੋਕਲਾ ਤੇ ਬੜਾ
ਨਹੀਂ ਮੇਰਾ ਨਾ ਫਲਫੀ ਨਹੀਂੀ ਬਣ ਪਾਉਂਦਾ ਮਤਬ ਮੇਰਾ ਨਾ ਬੜ ਟਾਈਟ ਟਾਈਟ ਵਧੀਆ ਨੀ ਬਣਦਾ ਮੇਰਾ ਹਾਂ ਕਿਵੇਂ ਬਣਾਉਂਦੇ ਹੋ ਤੁਸੀਂ
ਤੁਸੀਂ ਨਾ ਐ ਐਵੇਂ ਕਰੋ ਵੇਸਲ ਲਵੋ
ਤੁਸੀਂ ਬੇਸਨ ਲੈ ਕੇ ਨਾ ਇੱਕ ਮਿਲਦੀ ਹੈ ਸਾਟਰੀ ਬਾਜ਼ਾਰ ਵਿੱਚ ਇੱਕ ਹੁੰਦੀ ਹਾਂ ਇੱਕ ਟਾਟਰੀ ਹੁੰਦੀ ਹੈ ਨਾ ਤੇ ਇੱਕ ਸਾਟਰੀ ਹੁੰਦੀ ਜੇ
ਅੱਛਾ ਉਹਦੇ ਵਿੱਚ ਕੀ ਹੁੰਦਾ
ਟਾਟਰੀ ਤੇ ਢਿੱਲੀ ਢਿੱਲੀ ਹੁੰਦੀ ਹੈ ਨਾੋ
ਹਾਂ ਹਾਂ ਮੋਟੀ ਮੋਟੀ ਹੁੰਦੀ ਉਥੇ
ਪਟਰੀ ਜਿਹੜੀ ਹੁੰਦੀ ਹੈ ਨਾ ਉਹ ਬਰੀਕ ਹੁੰਦੀ ਏ ਖੰਡ ਵਕਣ
ਅੱਛਾ
ਛੋਟੇ ਛੋਟੇ ਦਾਣੇ ਹੁੰਦੇ ਨੇ ਉਹਦੇ
ਅੱਛਾ ਅੱਛਾ
ਹੋ ਗ ਸਾਟਰੀ ਦੇ ਦੋ ਤੇ ਉਹ ਦੇ ਦੇਗਾ ਸਾਟਰੀ ਮਿਲ ਜਾਏਗੀ ਆਰਾਮ ਨਾਲ
ਅੱਛਾ ਹਾਂ ਅੱਛਾ ਅੱਛਾ ਤੇ ਉਹਦਾ ਟੇਸਟ ਮਤਲਬ ਕਿਵੇਂ ਦਾ ਹੁੰਦਾਓਦਾ
ਵੀ ਹੁੰਦੀ ਥੋੜੀ ਮੀਠੀ ਵੀ ਹੁੰਦੀ ਖਟਾਸ ਵੀ ਹੁੰਦੀ ਹੈ ਉਹਦੇ ਚ ਵੀ ਉਹ ਹੁੰਦਾ ਤੇ ਉਹ ਵੀ ਖਟਾਸ ਵਾਲਾ ਹੀ ਹੈ ਤੇ ਉਹ ਤੁਸੀਂ ਪਾਉਣੀ ਹੈ ਬੇਸਨ ਵਿੱਚ
ਅੱਛਾ
ਥੋੜ੍ਹਾ ਜਿਹਾ ਮਿੱਠਾ ਸੋਡਾ ਪਾਉਣਾ ਤੇ ਬਾਕੀ ਹਾਂਜੀ ਤੇ ਉਹ ਥੋੜਾ ਤੁਸੀਂ ਨਮਕ ਕੱਪੜੇ ਸਵਾਦ ਜਿੰਨਾ ਤੁਹਾਨੂੰ ਅੱਛਾ ਲੱਗਦਾ ਸਵਾਦ ਹਲਕਾ ਪੈਂਦਾ ਵੈਸੇ ਇਹਦੇ ਚ
ਜ਼ਿਆਦਾ ਨੀ ਪੈਂਦਾ ਇਹਦੇ ਵਿੱਚ
ਹਾਂ ਉਹ ਤੁਸੀਂ ਨਾ ਉਹਨੂੰ ਫੇਟਣਾ ਅੱਛੀ ਤਰ੍ਹਾਂ ਬਸ ਇਹਦੇ ਚ ਫੇਟਣ ਦਾ ਹੀ ਕੰਮ ਹੈਗਾ ਜੇ
ਅੱਛਾ ਕਿੰਨੀ ਦੇਰ ਫੇਟਣਾ
ਜਿਵੇਂ ਤੁਸੀਂ ਕੋੌਫੀ ਨੀ ਪੀਟ
ਅੱਛਾ, ਉਹਨੂੰ ਤੇ ਬੌੜ ਬਹੁਤ ਦੇਰ ਕਰਨਾ ਪੈਂਦੈ।
ਹਾਂ ਬਸ ਇਹੀ ਕੰਮ ਜੇ ਇਹਦੇ ਚ ਜਿਸ ਤਰ੍ਹਾਂ ਤੁਸੀਂ ਕੋੌਫੀ ਬੀਟ ਕਰਦੇਓ ਨਾ ਝਾਗ ਆਣ ਤੱਕ ਬੀਟ ਕਰਦੇ ਰਹਿੰਦੇ ਹੋ ਕਰਦੇ ਰਹਿੰਦੇ ਹੋ ਉਸ ਤਰ੍ਹਾਂ ਹੀ ਇਹਨੂੰ ਬੀਟ ਕਰਨਾ ਜ ਤੱਕ ਝਾਗਦੀ ਨੀ ਆ ਜਾਂਦੀ, ਜੋ਼ਰ-ਜ਼ੋਰ ਦੀ ਉਹਨੂੰ ਬੀਟ ਕਰਨਾ ਜ਼ੋਰ- ਜ਼ੋਰ ਦੀ।
ਅੱਛਾ ਨਹੀਂ ਮੈਂ ਬੀਟ ਤੇ ਨੀ ਕੀਤਾ ਮੈਂ ਬਸ ਥੋੜਾ ਜਿਹਾ
ਹਾਂ। ਤਾਂ ਇਹ ਤੁਹਾਡਾ ਫਲੱਫੀ ਨੀ ਬਣਦਾ ਨਾ ਫੇਰ ਇਹੀ ਤੇ ਸਾਰਾ ਕੰਮ ਇਹੀ ਤੇ ਸਾਰੀ ਕਲਾਕਾਰੀ ਏ।
ਮੈਂ ਐਵੇਂ ਬਣਾ ਕੇ ਵੇ ਰਖਾਂਗੇ ਅੱਛਾ ਫਰ ਕੀ ਕਰਦੇ ਹੋ।
ਫੇਰ ਤੁਸੀਂ ਨਾ ਪ ਇਹ ਸਾਰਾ ਪ੍ਰੋਸੀਜਰ ਕਰਨ ਤੋਂ ਪਹਿਲੇ ਨਾ ਤੁਸੀਂ ਇੱਕ ਖੁੱਲਲਾ ਭਾਂਡਾ ਲੈ ਕੇ ਨਾ ਪਾਣੀ ਉਬਲਣਾ ਤਰ ਦੋ ਚ ਤੇ ਉਹਦੇ ਉੱਤੇ ਨਾ ਬਈ ਐਵੇਂ ਦਾ ਭਾਂਡਾ ਰੱਖ ਮੈਂ ਜਿਹੜਾ ਅੰਦਰ ਨੂੰ ਫਿਟ ਹੋ ਜੇ ਉਹਦੇ।
ਕੁੱਕਰ ਤੇ ਹਾਂ ਹਾਂ
ਨਹੀਂ ਖੁੱਲ੍ਹਲਾ ਭਾਂਡਿਆ ਖੁੱਲੇ ਮੂੰਹ ਵਾਲਾ ਭਾਂਡਾ ਲੈਣਾ। ਵੀ ਉਹਦੇ ਉੱਤੇ ਪਰਾਤ ਆ ਜਾੇ ਪਰਾਤ ਦਾ ਤੱਲਾ ਥੱਲੇ ਉਹਦੇ ਤੇ ਸਟੀਮ ਪਏ ਪਾਣੀ ਦੀ।
ਅੱਛਾ ਅੱਛਾ ਅੱਛਾ, ਅੱਛਾ, ਅੱਛਾ, ਅੱਛਾ ਹਾਂ, ਹਾਂ, ਹਾਂ ਠੀਕ ਹੈ, ਠੀਕ ਹੈ ਸਮਝ ਗਈ। ਹਾਂਜੀ, ਹਾਂਜੀ, ਹਾਂਜੀ ਸਮਝ ਗਈ, ਸਮਝ ਗਈ ਹਾਂਜੀ ਹਾਂ ਹਾਂ, ਹਾਂ।
ਪਾਣੀ ਨਾਲ ਟੱਚ ਨਾ ਹੋਏ ਬਸ ਸਟੀਮ ਜਾਏ। ਪਰਾਤ ਉੱਤੇ
ਹਾਂ। ਹਾਂ, ਹਾਂ
ਤੇ ਤੁਸੀਂ ਪਹਿਲੇ ਉਹਨੂੰ ਅੱਛੀ ਤਰ੍ਹਾਂ ਗ੍ਰੀਸ ਕਰ ਲੈਣਾ ਪਰਾਤ ਨੂੰ
ਕਿਦੇ ਨਾਲ ਕਰਦੇ ਹੋ?
ਤੁਸੀਂ ਰਿਫਾਇੰਡ ਲਾ ਲਓ ਜਾਂ ਤੇ ਜਾਂ ਦੇਸੀ ਘਿਓ ਲਾ ਲਓ।
ਹਾਂ ਦੇਸੀ ਰਿਫਾਈਡ ਦਾ- ਚ ਬਰਤਦੇ ਨਹੀ-
ਤੇਲ ਤੇ ਸਰੋਂ ਦਾ ਤੇਲ ਦਿੱਤੇ ਵਿੱਚੋ ਸਮੈਲ ਆ ਜਾਏਗੀ।
ਸਮੈਲ ਆ ਜਾਏਗੀ ਹਾਂ ਹਾਂ।
ਤੇ ਯਾ- ਦੇਸੀ ਘਿਓ ਲਾਓ ਯਾ ਫਿਰ- ਫਾਇੰਡ ਲਾਓ
ਹਾਂ ਘਿਓ ਹੀ ਲਾਂਦੇ ਆ ਹੂੰ।
ਹਾਂ ਤੇ ਤੁਸੀਂ ਉਹ ਜਿਹੜਾ ਬਣਾਇਆ। ਨਹੀਂ ਬੈਟਰ ਫ ਫੇਟ ਫ ਫੇਟ ਕੇ
ਹਾਂ ਹੂੰ ਹੂੰ ਹਾ
ਸਨਾਲਾ ਉਹ ਪਰਾਤ ਵਿੱਚ ਪਾ ਦੋ-
ਅੱਛਾ।
ਹਾਂ ਤੇ ਫਿਰ ਰਾਤ ਨੂੰ ਹੀ ਉੱਤੇ ਕੱਜ ਦੋ- ਚੰਗੀ ਤਰ੍ਹਾਂ ਕਿਸੇ ਹੋਰ ਪਲੇਟਤ ਦੂਜੀ ਪਰਾਤ ਨਾਲ ਔਰ ਉੱਤੇ ਰੱਖਦੋ ਭਾਰ ਉਹਦੇ-
ਅੱਛਾ ਬਿਲਕੁਲ ਵੀ ਟਾਈਟ ਏਅਰ ਟਾਈ ਹਾਂ।
ਉਹਦੀ ਜਿਹੜੀ ਮਬ- ਮਤਲਬ ਭ ਬਾਹਰ ਨਾ
ਬਾਹਰ ਨਾ ਜਾਏ ਹੂੰ-ਹੂੰ।
ਆਂ ਹਲਕੇ ਸੇਕ-
ਹਾਂਜੀ-ਹਾਂਜੀ ਹਾਂ ਸਲੋ ਤੇ ਹੀ ਰੱਖਦੇ ਨੇ-
ਤੁਸੀ ਵੇਖਣਾ- ਥੋੜ੍ਹੀ ਦੇਰ ਦਸ ਪੰਦਰਾਂ ਮਿੰਟ ਅੱਧੇ ਘੰਟੇ ਚ ਨਾ ਵਧ- ਵਧੀਆ ਤੁਹਾਡਾ ਢੋਕਲਾ ਬਣੇਗਾ ਬਾਜ਼ਾਰ ਨਾਲੋਂ ਵੀ ਵਧੀਆ ਬਣੇਗਾ।
ਅੱਛਾ ਇਹਦੇ ਚ ਫਿਰ ਫੇਟਣ ਦਾ ਇਹ ਕੰਮ ਹੋਇਆ ਸਿਰ ਕਦੇ ਫੇਟਿਆ ਨਹੀਂ। ਫਿੱਟਣ ਦਾ ਨੀ ਪਤਾ ਸੀ ਮੈਨੂੰ ਕੀ ਇੰਨਾ ਜ਼ਿਆਦਾ ਫੇਂਟ-
ਹਾਂ। ਫਿਰ ਬਸ ਤੁਸੀਂ ਫਿਰ ਤੜਕਾ ਤਿਆਰ ਕਰ ਲੈਣਾ ਉਹ ਤੁਸੀਂ ਉਹ ਮਿੱਠੇ ਇੱਕ ਪਾਣੀ ਘੋਲ ਲੈਣਾ ਇੱਕ ਕੋਲੀ ਚ ਨਾ ਚੀਨੀ ਕੋਲ ਲੈਣਾ ਤੇ ਸਾਟਰੀ ਥੋੜੀ ਜਿਹੀ ਸਾਟਰੀ ਪਾ ਲੈਣਾ ਤੇ ਥੋੜ੍ਹੀ ਜਹੀ ਚੀਨੀ ਪਾ ਲੈਣਾ ਉਹ ਘੋਲ ਬਣਾ ਲੈਣਾ ਪਾਣੀ ਦਾ ਫੇਰ ਤੁਸੀਂ ਫਿਰ ਤੁਸੀਂ ਅਹ ਤੜਕ ਤੜਕਾ ਬਣਾਉਣਾ ਹੈ ਤੇਲ ਵਿੱਚ ਨਾ ਫੇਰ ਤੁਸੀਂ ਕੜੀ ਪੱਤੇ ਫਰਾਈ ਤੇ ਹਰੀ ਮਿਰਚ
ਅੱਛਾ ਅੱਛਾ। ਤਾਂ
ਫੇਰ ਇਹ ਸਾਰਾ ਤੜਕਾ ਢੋਕਲੇ ਦੇ ਉੱਤੇ ਉਹਨੂੰ ਨਾ ਪਰਾਤ ਦੇ ਵਿੱਚ ਹੀ ਕੱਟ ਲਓ ਢੋਕਲੇ ਨੂੰ ਪੀਸ ਕਰ ਲਓ। ਕੱਢੋ ਨਾ ਹਜੇ ਬਰਾਤ ਵਿੱਚੋਂ ਫੇਰ ਐਸਾ ਤੜਕਾ ਜਿਹੜਾ ਹੈ ਉਹ ਅਸੀਂ ਉਹਦੇ ਉੱਤੇ ਪਾਵਾਗੇ ਡੋਕਲੇ ਦੇ ਉੱਤੇ ਫੇਰ ਉਹ ਜਿਹੜਾ ਮਿੱਠਾ ਹਾਂਜੀ ਬਣਾਇਆ ਉਹ ਵੀ ਪਾ ਦਾਂਗੇ ਉੱਤੇ ਬਸ ਹਾਂ ਉਹ ਜਿਹੜੇ ਅਸੀਂ ਪੀਸ ਕੱਟੇ ਹੋਏ ਨਾ ਪਰਾਤ
ਹਾਂ ਹਾਂ ਉਹਦੇ ਵਿੱਚ ਹੀ ਪਾ ਦੇਣਾ ਨਾਲ ਹੀ
ਪਾ ਦੇਣਾ ਪਹਿਲੇ ਤੜਕਾ ਪਾ ਦੇਣਾ ਫੇਰ ਉੱਤੇ ਉਹ ਜਿਹੜਾ ਮਿੱਠਾ ਪਾਣੀ ਬਣਾਇਆ ਨਾ ਤੇ ਸਾਟਰੀ ਵਾਲਾ ਤੇ ਚੀਨੀ ਵਾਲਾ ਉਹ ਪਾਦਾ ਗੈ ਉੱਤੇ। ਤੇ ਉਹ ਤੁਹਾਡਾ ਬੜਾ ਖੱਟਾ ਮਿੱਠਾ ਬੜਾ ਸਵਾਦ ਡੋਕਲਾ ਬਣ ਜੇਗਾ।
ਹਾਂ ਉਹ ਤੇ ਫੇਰ ਸਵਾਦ ਹੀ ਬਣਦਾ ਹੋਨਾ ਨਹੀਂ ਮੈਂ ਖਾਧਾ ਹੋਇਆ। ਤੁਹਾਡੇ ਹੱਥ ਦਾ ਮੈਂ ਹੁਨੇ ਪਿੱਛੇ ਆਈ ਸੀ ਤੁਸੀਂ ਬਣਾਇਆ ਤੇ ਸੀ ਬਣਾਇਆ ਤਾਂ ਸੀ ਤੁਸੀਂ ਸਾਡੇ ਘਰ ਡੋਕਲਾ ਬੰਨਦਾ ਵੀ ਵੈਸੇ ਜਿਆਦਾ ਹੀ ਹੈ।
ਹਾਂ ਮੈਂ ਤੇ ਬਣਾ ਲੈਂਦੀ ਹਾਂ ਪਰਾਤ ਚ ਹੀ ਪਰਾਤ ਵਿੱਚ ਈ ਬਣਾਨੀ ਆ ਮੈਂ ਤੇ ਇੱਕੋ ਵਾਰੀ
ਮੈਂ ਤੇ ਦੋ ਤੇ
ਫੇਰ ਸਭ ਖਾ ਲੈਂਦੇ ਨੇ। ਪੇਟ ਭਰ ਕੇ ਖਾ ਲੈਣ
ਹਾਂ ਮੈਂ ਤੇ ਦੋ ਤਿੰਨ ਵਾਰੀ ਬਣਾਇਆ ਮੇਰੇ ਕੋਲ ਸਹੀ ਨੀ ਬਣਦਾ ਮੈਂ ਕਿਹਾ ਪੁੱਛਾਂਗੀ ਤੁਹਾਨੂੰ ਕਿਵੇਂ ਬਣਦਾ ਉਹੀ ਫੇਟਣ ਦਾ ਈ ਕੰਮ ਹੈਗਾ ਹੈ ਸਾਰਾ ਫੇਟਨਾ ਹੈਗਾ
ਹੱਥ ਦੀ ਮਿਹਨਤ ਏ ਬਸ ਉਹੀ ਫੇਟਣ ਦੀ ਮਿਹਨਤ ਹੈਗੀ ਹੋਰ ਕੁਛ
ਹਾਂ ਚਾਕ ਆਣੀ ਚਾਹੀਦੀ ਹੈ
ਹਾਂ ਚੱਕ ਤੋਂ ਆ ਜਾਏਗੀ ਜਿਵੇਂ ਅਸੀਂ ਓ ਨੀ ਬਣਾ ਤੇ ਜਿਵੇਂ ਅਸੀਂ ਭੱਲੇ-ਭੱਲੇ ਵੀ ਫੇਟਣੇ ਆ ਨਾ ਓ ਭੱਲੇ ਵੀ ਘੱਟ ਹਾਂ ਭੱਲੇ ਤੇ ਘੱਟ ਫੇ ਤੇ ਮੈਂ ਨਾ ਏ ਓਸ ਤੋਂ ਵੀ ਜਾਦਾ ਫੇਟਣਾ
ਹਾਂ ਸਮਝ ਗਈ ਕੌਫੀ ਵੱਖਣੀ
ਹਾਂਜੀ ਕੌਫੀ ਉੱਥੋ ਨੀ ਫੇਟਣਾ ਏਨੂੰ
ਐ ਤੇ ਤੁਸੀਂ ਮੈਨੂੰ ਬੜੀ ਵਧੀਆ ਰੈਸਪੀ ਦਸੀ ਐ ਮੈਂ ਐਵੇਂ ਬਣਾ ਕੇ ਵੇਖਾਂਗੀ।
ਕੱਲ ਤੇ ਯੂਟਿਊਬ ਤੇ ਸਭ ਕੁੱਛ ਮਿਲ ਜਾਂਦਾ ਆ
ਨਈ ਮੈਂ ਤੇ ਯੂਟਿਊਬ ਘੱਟ ਈ ਵੇਖਦੀ ਆ ਮੈਂ ਨੀ ਵੇਖਦੀ ਏਨਾ ਹਾਂ ਮੈਂ ਤੇ ਕਿਸੇ ਦੇ ਘਰ ਜਾਵਾਂ ਕੋਈ ਵ ਦੀ ਅੱਜ ਚੀਜ਼ ਖੁਆ ਦਿੰਦਾ ਤੇ ਫੇਰ ਪਸੰਦ ਆ ਜਾਂਦੀ ਏ ਤੇ ਓਨੂੰ ਈ ਪੁੱਛ ਲੈਂਨੇ ਆ ਕਿਵੇਂ ਬਣਾਈ ਆ। ਬਈ।
ਹਾਂ ਐ ਤੇ ਹੈ ਵੀ ਓ ਤੇ ਹੈ ਪੁੱ ਛਣ ਨਾਲ ਈ ਪਤਾ ਲੱਗਦਾ। ਪਤਾ ਤੁਸੀਂ ਕੋਲੋਂ ਕੀ ਚੀਜ਼ ਕਿਵੇਂ ਬਣੇਗੀ ਯੂਟਿਊਬ ਤੇ ਨਾ ਰੈਸਪੀ ਦੱਸਦੇ ਨੇ ਨਾ। ਤੇ ਫੇਰ ਵਿੱਚੋ ਕੁੱਛ ਨਾ ਕੁੱਛ ਮਿਸਿੰਗ ਜ਼ਰੂਰ ਹੁੰਦਾ ਏ
ਹਾਂ ਓ ਨਾ ਸਈ ਤਰ੍ਹਾਂ ਦੱਸਦੇ ਵੀ ਨੀ ਹੈਗੇ ਵੈਸੇ ਵੀ ਕੁੱਛ ਨਾ ਕੁੱਛ ਫੇਰ ਓਰ ਓਨਾਂ ਦੇ ਅਲੱਗ ਮਸਾਲੇ ਹੁੰਦੇ ਨੇ ਸਾਡੇ ਅਲੱਗ ਮਸਾਲੇ ਹੁੰਦੇ ਨੇ।
ਹਾਂ-ਹਾਂ ਏ ਤੇ ਹੈ ਹੋਰ
ਮਸਾਲੇ ਘਾੜਤੇ ਬਸ ਦਾਲ ਈ ਬਣਾਈ ਸੀ ਅੱਜ ਤੇ ਹਾਂ। ਮੂੰਗੀ ਧੁੱਤ ਦਾਲ ਬਣਾਈ ਸੀ। ਹਾਂ ਰਾਤੀ ਤੇ ਦਾਲ ਈ ਹਾਂ ਰਾਤੀ ਤੇ ਦਾਲ ਈ ਬਣਦੀ ਐ।
ਹਾਂ ਹਲਕੀ ਹੁੰਦੀ ਐ ਦਾਲ ਰਾਤੀ ਖਾਣੀ ਠੀਕ ਐ ਵੈਸੇ
ਹਾਂ ਸਾਡੇ ਤੇ ਦਾਲ ਈ ਬਣਦੀ ਹਾਂ ਦਾਲ ਈ ਬਣਦੀ ਦੀ ਐ ਸ
ਹਾਂ ਮੈਂ ਅਸੀਂ ਤੇ ਸਬਜ਼ੀ ਵੀ ਬਣਾਨੇ ਆ ਚਾਵਲ ਵੀ ਬਣਾਨੇ ਆ ਹਾਂ ਸਾਰਾ ਦਾਲ ਵੀ ਬਣਦੀ ਹੈ ਕਿਸੇ ਵੇਲੇ ਜਿਵੇਂ ਪਾਪਾ ਨੇ ਨਹੀਂ ਖਾਣੀ ਹੁੰਦੀ ਕੋਈ ਸਬਜ਼ੀ ਹਾਂ ਜਿਵੇਂ ਪਾਪਾ ਆਪਾਂ ਨੀ ਖਾਂਦੇ ਸਬਜ਼ੀ ਤੇ ਫੇਰ ਉਹਨਾਂ ਵਾਸਤੇ ਦਾਲ ਬਣਦੀ ਸਾਡੇ ਘਰ ਤੇ ਦੋ ਤਿੰਨ ਚੀਜ਼ਾਂ ਬਣਾਾਨੀਆਂ ਪੈਂਦੀਆਂ ਹਾਂ
ਘਰ ਲਾਣਾ ਚੱਕਰ
ਠੀਕ ਐ ਜੀ ਲਾਵਾਂਗੇ ਚੱਕਰ ਤੁਸੀਂ ਵੀ ਆਣਾ
ਹਾਂਜੀ ਹਾਂਜੀ ਚਲੋ ਠੀਕ ਹੈ
ਠੀਕ ਹੈ ਜੀ ਸਤਿ ਸ੍ਰੀ ਅਕਾਲ